ਹਾਂਜੀ ਸਤਿ ਸ੍ਰੀ ਅਕਾਲ ਹੋਰ ਕੀ ਹਾਲ
ਵਧੀਆ ਵੀਰ ਜੀ ਤੁਸੀਂ ਸੁਣਾਓ ਘਰ ਪਰਿਵਾਰ ਸਭ ਵਧੀਆ? ਵਧੀਆ ਵੀਰ ਜੀ ਅੱਜ ਕਿਵੇਂ ਯਾਦ ਕਰ ਲਿਆ ਤੁਸੀਂ ਇੰਨੇ ਚਿਰਾਂ ਬਾਅਦ।
ਉਹ ਬਸ ਮੇਰੀ ਸਲਾਹ ਬਣਦੀ ਸੀ ਹਜ਼ੂਰ ਸਾਹਿਬ ਜਾਣ ਦੀ ਤਾਂ ਮੈਂ ਸੋਚਿਆ ਬਈ ਤੁਹਾਡੇ ਨਾਲ ਹੀ ਗਏ ਸੀ ਲਾਸਟ ਟਾਈਮ ਆਪਾਂ ਤੇ ਤੁਹਾਨੂੰ ਸਾਰੀ ਸਮਝ ਗਈ ਨਾ ਉੱਥੇ ਵੀ ਕਿੱਥੇ ਚੀਜ਼ ਪਈ ਕਿਹੜੀ ਕਿੱਥੇ ਕਿਵੇਂ ਕਿਵੇਂ ਦਰਸ਼ਨ ਕਰਨ ਕਰੀ ਦੇ
ਹਾਂ ਵੀਰ ਜੀ ਪਤਾ ਕੀ ਗੱਲ ਇਸ ਵਾਰ ਨਾ ਅਸੀਂ ਜਾਣਾ ਤੇ ਹੈ ਅਤੇ ਇਸ ਵਾਰ ਨਾ ਅਸੀਂ ਡੱਬਾ ਬੁੱਕ ਕਰਾ ਰਹੇ ਹਾਂ ਕਿਉਂਕਿ ਟਿਕਟਾਂ ਦੀ ਨਾ ਬੜੀ ਦਿੱਕਤ ਹੁੰਦੀ ਵੇਟਿੰਗ ਵਿੱਚ ਹੁੰਦੀਆਂ ਹਨ ਪੈਸੇ ਸਾਡੇ ਪੂਰੇ ਲੱਗ ਜਾਂਦੇ ਨੇ ਅੱਛਾ ਪੂਰਾ ਕਹਿਦੀ ਨਹੀਂ ਅਗਰ ਨਹੀਂ ਨਹੀਂ ਅਸੀਂ ਨਾ ਪੂਰਾਂ ਕੋਚ ਬੁੱਕ ਕਰ ਰਹੇ ਹਾਂ ਅਤੇ ਆਪਾਂ ਪਹਿਲੇ ਤਾਂ ਦੇਖੋ ਏ ਸੀ ਕੋਚ ਬੁੱਕ ਕਰਨਾ ਸੀ ਪਰ ਆਪਾਂ ਹਿਸਾਬ ਲਾਇਆ ਸਾਨੂੰ ਹਰ ਇੱਕ ਬੰਦੇ ਦਾ ਬਜਟ ਨਹੀਂ ਹੁੰਦਾ ਵੀਰ ਜੀ ਤੇ ਇਸ ਕਰਕੇ ਹੁਣ ਅਸੀਂ ਸੋਚ ਕਿ ਬਈ ਆਪਾਂ ਨਾ ਡੱਬਾ ਬੁੱਕ ਕਰਾ ਰਹੇ ਹਾਂ ਸਲੀਪਰ ਦਾ ਠੀਕ ਹੈ ਤੁਸੀਂ ਚੱਲੋਗੇ ਫਿਰ ਸਲੀਪਰਚ ਕਿਉਂਕਿ ਪਿਛਲੀ ਵਾਰ ਤੁਸੀਂ ਥਰਡ ਏ ਸੀ ਗਏ ਸੀ
ਮੈਂ ਕੱਲਾ ਨੀ ਜਾਣਾ ਦੋ ਚਾਰ ਬੰਦੇ ਹੋ ਰਹੇਗੇ ਮੇਰੇ ਨਾਲ ਦੇ ਉਹ ਨਾਲ ਹੀ ਕਹਿ ਰਹੇ ਸੀ ਤੇ ਜੇ ਸੀਟਾਂ ਹੋਈਆਂ ਤੇ ਪਹਿਲਾਂ ਹੀ ਸਾਡੀ ਬੁੱਕ ਕਰ ਦਿਓ ਫਿਰ ਕਿਉਂਕਿ ਬਾਅਦ ਚ ਪ੍ਰੋਬਲਮ ਹੋ ਜਾਂਦੀ ਨਾ ਫਿਰ ਹਾਂ
ਤਾਂ ਹੀ ਮੈਂ ਤੁਹਾਨੂੰ ਕੋਲ ਕਰ ਰਿਹਾ ਸੀ ਅਤੇ ਇੱਕ ਤੁਹਾਡਾ ਫ਼ੋਨ ਨਾ ਸਵੇਰ ਦਾ ਲੱਗਦਾ ਹੀ ਨਹੀਂ ਪਿਆ ਰਿੰਗਿੰਗ ਜਾ ਰਹੀ ਸੀ ਤੇ ਕਲ ਤੁਸੀਂ ਰਿਸੀਵ ਨੀ ਕੀਤੀ ਚਲੋ ਵਧੀਆ ਤੁਸੀਂ ਮੈਨੂੰ ਆਪੇ ਹੀ ਕਰ ਲਿਆ
ਸਾਇਲੈਂਟ ਸੀ ਪਹਿਲਾਂ ਹਾਂ ਮੈਂ ਦੇਖਿਆ ਮੈਂ
ਅੱਛਾ ਵੀਰ ਜੀ ਮੈਂ ਕਹਿਣਾ ਸੀ ਜਿਵੇਂ ਹੁਣ ਪਿਛਲੀ ਵਾਰ ਅਸੀਂ ਗਏ ਸੀ ਨਾ ਤੇ ਅਸੀਂ ਨਾਨਕ ਚੀਰਾ ਸਾਹਿਬ ਨਹੀਂ ਗਏ ਸੀ ਇਸ ਵਾਰ ਆਪਾਂ ਨਾਨਕ ਚੀਰੇ ਸਾਹਿਬ ਜਾਣਾ ਤੇ ਉੱਧਰ ਨਾ ਆਪਾਂ ਦੋ ਦਿਨ ਰੁਕ
ਅੱਛਾ ਦੋ ਦਿਨ ਨੂੰੁਕਣਾ ਇਸ ਵਾਰ ਨੀ ਪਹਿਲਾਂ ਤਾਂ ਆਪਾਂ ਅਪ ਡਾਊਨ ਹੀ ਕੀਤੀ ਸੀ ਲਾਸਟ ਟਾਈਮ ਲਾਸਟ
ਹਾਂ ਪਿਛਲੀ ਤੋਂ ਪਿਛਲੀ ਵਾਰ ਪਿਛਲੀ ਵਾਰ ਤੇ ਦੇਖੋ ਅਸੀਂ ਜਾਈ ਨਾ ਪਾਏ ਤੇ ਹਾਂ ਇਸ ਵਾਰ ਮੈਂ ਤਾਂ ਹੀ ਤੁਹਾਨੂੰ ਕਹਿ ਰਿਹਾ ਇਸ ਵਾਰ ਨਾ ਆਪਾਂ ਜਾਣਾ ਤਾਂ ਹੈ ਲੇਕਿਨ ਨਾ ਦੋ ਦਿਨ ਰੁਕਣਾ ਹੈ ਉੱਧਰ ਕਿਉਂਕਿ ਮੈਂ ਨਾ ਉੱਧਰ ਮੈਂ ਸੁਣਿਆ ਬਈ ਅੰਮ੍ਰਿਤ ਵੇਲੇ ਦਾ ਬੜਾ ਸੋਹਣਾ ਕੀਰਤਨ ਹੁੰਦਾ ਹੈ ਮੈਂ ਇਸ ਕਰਕੇ ਨਾ ਥੋੜਾ ਉੱਥੇ ਦੇਖਣਾ ਸੱਚਖੰਡ
ਨਾਲੇ ਫੇਿਰ ਵਧੀਆ ਵੀ ਆ ਥੋੜਾ ਵੀ ਬੰਦਾ ਸਟੇਅ ਕਰ ਲਏ ਨਾ ਥਕਾਵਟ ਉਤਰ ਜਾਂਦੀ ਕਿ ਫਿਰ ਸੱਤ ਅੱਠ ਘੰਟੇ ਤਾਂ ਜਾਣ ਜਾਣ ਚ ਲੱਗ ਜਾਂਦੇ ਆ ਹਨਾ ਹਮ
ਛੇ ਸੱਤ ਘੰਟੇ ਦਾ ਰਸਤਾ ਜੇ ਮੰਨੋ ਆਰਾਮ ਨਾਲ ਜੇ ਮਤਲਬ ਸਪੀਡ ਨਾਲ ਜਾਈਏ ਤੇੇ ਬੰਦਾ ਰਟੀ ਲ ਮਟ ਇਕੱਠਾ ਹੋਏ ਤੇ ਅੱਠ ਨੌ ਘੰਟੇ ਲੱਗ ਜਾਂਦੇ ਆ ਹੁਣ ਦੇਖੋ ਇੰਨੀ ਦੂਰ ਜਾਣ ਅਪ ਡਾਊਨ ਦਾ ਤਾਂ ਕੋਈ ਫਾਇਦਾ ਹੀ ਨਹੀਂ ਹੈ ਹੈ ਨਾ ਅਤੇ ਇਸ ਕਰਕੇ ਮੈਂ ਸੋਚਿਆ ਹੈ ਕਿ ਇਸ ਵਾਰ ਆਪਾਂ ਉੱਥੇ ਸਟਅ ਕਰਨਾ ਆ
ਹਾਂ ਰੂਮ ਵਗੈਰਾ ਤਾਂ ਮਿਲ ਹੀ ਜਾਂਦਾ ਹੋਣਾ ਆਰਾਮ ਨਾਲ
ਬੜੇ ਰੂਮ ਜੇ ਵੀਰ ਜੀ ਮੈਂ ਕਹਿੰਣਾ ਤੁਹਾਡਾ ਪੂਰਾ ਸ਼ਹਿਰ ਚੱਲ ਜਾੇ ਤਾਂ ਵੀ ਉੱਥੇ ਰੂਮਾਂ ਦੀ ਕਮੀ ਨਾ ਹੋਵੇ ਇੰਨੇ ਰੂਮ ਨੇ ਨਵੀਂ ਬਿਲਡਿੰਗ ਬਣ ਰਹੀ ਹੈ ਨਾਲ
ਅੱਛਾ ਅੱਛਾ ਹਾਂ ਉਹ ਸੇਵਾ ਕਾਰ ਸੇਵਾ ਚੱਲਦੀ ਰਹਿੰਦੀ ਨਾ ਉੱਥੇ
ਹਾਂਜੀ ਹਾਂਜੀ ਤੇ ਵੀਰ ਜੀ ਕੀ ਕਹਿੰਦੇ ਨੇ ਤੁਸੀਂ ਪਿਛਲੀ ਵਾਰ ਡਰਾਈ ਫਰੂਟ ਲਿਆਏ ਸੀ ਡਰਾਈ ਫਰੂਟ ਨਾ ਥੋੜੇ ਬਹੁਤੇ ਲੈ ਕੇ ਆਏ ਸੀ ਕਿਉਂਕਿ ਫੇਿਰ ਸਾਨੂੰ ਇੰਨੇ ਲੋੂ ਅੱਛਾ ਨਹੀਂ ਜਿਹੜੇ ਤੁਸੀਂ ਨੇਜੇ ਲਿਆਏ ਸੀ ਪਿਛਲੀ ਵਾਰ ਉਹ ਸਹੀ ਨਿਕਲੇ ਨੇ
ਹਾਂ ਬਹੁਤ ਵਧੀਆ ਸੀ ਉਥੇ
ਅੱਛਾ ਪਤਾ ਕੀ ਇਸ ਵਾਰ ਨਾ ਮੇਰੀ ਸਿਸਟਰ ਕਹਿ ਰਹੀ ਸੀ ਕਿ ਨਾ ਬਈ ਜਾਏਗਾ ਨਾ ਅਤੇ ਨੇਜੇ ਲੈ ਕੇ ਆਈ ਅਤੇ ਮੈੂੰ ਯਾਦ ਆਇਆ ਮੈਂ ਕਿਹਾ ਭਾ ਜੀ ਲੈ ਕੇ ਆਏ ਸੀ ਅਤੇ ਮੈਂ ਕਿਹਾ ਮੈਂ ਤੁਹਾਨੂੰ ਕੁਛ
ਲਿਆਏ ਸੀ ਆਪਾ ਮਤਲਬ ਵਧੀਆ ਸੀਗੇ ਹਮ
ਕਾਸ ਵਗੈਰਾ ਸਹੀ ਨਿਕਲੀ ਸੀ ਜਿਹੜੀ ਤੁਸੀਂ ਲਿਆਏ ਸੀ
ਕਸਕਾਸ ਵਗੈਰਾ ਹਾਂ ਕਸਕਾਸ ਵੀ ਲੈ ਕੇ ਆਏ ਸੀ ਆਪਾਂ ਉਹ ਤਾਂ ਹਜੇ ਵੀ ਸਾਡੀ ਚੱਲਦੀ ਪਈ ਹੈ ਮਤਲਬ ਬਹੁਤ ਵਧੀਆ ਮੈਂ ਕਹਿੰਦਾ ਕੁਆਲਿਟੀ ਬਹੁਤ ਵਧੀਆ ਉੱਥੇ ਦੀ
ਦੇਖੋ ਵੀਰ ਜੀ ਉੱਧਰ ਬਣਦੀ ਹੈ ਚੀਜ਼ ਉੱਧਰੋਂ ਦੀ ਇੱਧਰ ਸਪਲਾਈ ਹੁੰਦੀ ਹੈ ਨਾ ਤੇ ਦੇਖੋ ਜਦੋਂ ਉੱਧਰੋਂ ਦੀ ਇਧਰ ਸਮਾਨ ਆਉਂਦਾ ਹੈ ਤੇ ਥੋੜ੍ਹਾ ਬਹੁਤ ਵੇਖੋ ਮਿਕਸ ਕਰਦੇ ਹੀ ਨੇ ਹਨਾ ਤੇ ਅਗਰ ਅਸੀਂ ਉਹ ਧਰੋਂ ਲਿਆਈਏ ਪਿਓਰ ਚੀਜ਼ਾਂ ਤੇ ਫੇਰ ਉਹ ਪ੍ਰੋਪਰ ਵਧੀਆ ਹੁੰਦੀਆਂ ਨੇ ਤਾਂ ਹੀ ਮੈਂ ਤੁਹਾਨੂੰ ਤੁਸੀ ਤੁਸੀਂ ਚ ਲੈਂਦੇ ਨੀ ਪਏ ਸੀ ਮੈਂ ਨਹੀਂ ਤੁਹਾਨੂੰ ਕਿਹਾ ਲੋ ਵੀਰ ਜੀ ਲੈੱਲੋ
ਹਾਂ ਹਾਂ ਸਾਨੂੰ ਪਤਾ ਨੀ ਸੀ ਨਾ ਪਹਿਲਾਂ ਕੋਈ ਨੀ ਹੁਣ ਆਪਾਂ ਜਾਣਾ ਇਸ ਸਾਲ ਲੈ ਕੇ ਆਵਾਂਗੇ ਫਾਲਤੂ ਲਿਆਵਾਂਗੇ ਹੋਰ
ਹਾਂਜੀ ਤੇ ਬੱਚੇ ਜਾਣਗੇ ਵੀਰ ਜੀ ਤੁਹਾਡੇ ਨਾਲ ਜਾਂ ਇਕੱਲੇ ਜਾਓਗੇ
ਨਹੀਂ ਸਾਡੇ ਬੱਚੇ ਜਾਣਗੇ ਇੱਕ ਦੋ ਹੀ ਜਾਣਗੇ ਹਾਂਜੀ ਨਾਲ ਤਾਂ ਜਾਣਗੇ ਇਕੱਲੇ ਕਿੱਥੇ ਰਹਿਣਗੇ ਪਿੱਛੇ ਫਿਰ
ਕੰਮ ਕਰਨਾ ਵੀਰ ਜੀ ਤੁਸੀਂ ਨਾ ਛੋਟੇ ਵਾਲੇ ਮੁੰਡੇ ਨੂੰ ਲੈ ਚੱਲਣਾ ਨਾਲ ਟਿੱਕ ਜਾਂਦਾ ਵੱਡਾ ਤੁਹਾਡਾ ਬੜਾ ਸ਼ਤਾਨ
ਅੱਛਾ ਹਾਂ ਹਮ ਹਮ ਵੱਡਾ ਸ਼ਰਾਰਤੀ ਬੜਾ ਨਾ ਜਿੱ ਜਿੱਦ ਪੂਰਾ ਜਿੱਦ ਕਰਦਾ ਉਹ
ਹਾਂਜੀ ਹਾਂਜੀ ਤੇ ਤੁਹਾਡੀ ਮਤਲਬ ਆਪਣਾ ਸਿਸਟਰ ਨੇ ਵੀ ਆਉਣਾ ਮੈਂ ਸੁਣਿਆ ਪੰਜਾਬ ਤੋਂ ਉਹਨਾਂ ਨੇ ਵੀ ਜਾਣਾ ਨਾਲ
ਹਾਂ ਹੁਸ਼ਿਆਰਪੁਰ ਤੋਂ ਆ ਰਹੇ ਨੇ ਉਹ ਮਤਲਬ ਸਾਡੀ ਗੱਡੀ ਪਹਿਲਾਂ ਲੁਧਿਆਣਾ ਜਾਏਗੀ ਨਾ ਉਹ ਲੁਧਿਆਣੇ ਹੀ ਤੇ ਉੱਥੇ ਬਹਿ ਜਾਣਗੇ ਨਾ
ਅੱਛਾ ਅੱਛਾ ਮਤਲਬ ਹੁਸ਼ਿਆਰਪੁਰ ਪਹਿਲੇ ਲੁਧਿਆਣੇ ਆ ਜਾਣਗੇ ਲੁਧਿਆਣੇਓ ਗੱਡੀ ਚੜ੍ਹਨਗੇ ਹਾਂ ਇਹ ਵੀ ਗੱਲ ਤੁਹਾਡੀ ਠੀਕ ਹੈ ਕੋਈ ਨੀ
ਕਿਉਂਕਿ ਫੇਰ ਉਹਨਾਂ ਨੂੰ ਲੁਧਿਆਣੇ ਜ਼ਿਆਦਾ ਨੇੜੇ ਪਏਗਾ ਨਾ ਫੇਿਰ ਯਮੁਨਾ ਨਗਰ ਥੋੜ੍ਹਾ ਜ਼ਿਆਦਾ ਫੇਿਰ ਦੂਰ ਪੈ ਜਾਏਗਾ
ਹਾਂਜੀ ਹਾਂਜੀ ਅੱਛਾ ਤੁਸੀਂ ਮੇਨ ਹਰਿਆਣਾ ਤੋਂ ਹੈ ਨਾ
ਹਾਂ ਹਾਂ ਹਰਿਆਣਾ
ਅੱਛਾ ਅੱਛਾ ਹੋਰ ਸੁਣਾਓ ਵੀਰ ਜੀ ਹੋਰ ਕੋਈ ਗੱਲਬਾਤ ਨਵੀਂ ਤਾਜ਼ੀ
ਹਮ ਹੋਰ ਵਧੀਆ ਸਭ
ਹਾਂਜੀ ਹਾਂਜੀ ਹੋ
ਹਾਂ ਹੋਰ ਤੇ ਹਾਂ ਬਈ ਪੁੱਛਣਾ ਸੀ ਬਈ ਲਾਸਟ ਟਾਈਮ ਅ ਥੋੜ੍ਹਾ ਤੁਸੀਂ ਤੁਸੀਂ ਇਹ ਗੱਲ ਕੀਤੀ ਵੀ ਨਾਨਕ ਜੀ ਰਾਤ ਬ ਰੂਮ ਮਿਲ ਜਾਂਦੇ ਕਾਫੀ ੀ ਵਧੀਆ ਪਰ ਥੋੜੀ ਬਹੁਤੀ ਸਾਨੂੰ ਲਾਸਟ ਟਾਈਮ ਹਜ਼ੂਰ ਸਾਹਿਬ ਦਿੱਕਤ ਹੋਈ ਸੀਗੀ
ਹਾਂ ਉਹ ਪਤਾ ਕੀ ਗੱਲ ਹੈ ਵੀਰ ਜੀ ਮੈਂ ਤੁਹਾਨੂੰ ਸੱਚੀ ਦੱਸਾਂ ਮੈਨੂੰ ਛੇ ਸੱਤ ਸਾਲ ਹੋ ਗਏ ਨੇ ਜਾਣਦੇ ਹੋਏ ਅੱਜ ਤੱਕ ਕਦੀ ਦਿੱਕਤ ਨਹੀਂ ਆਈ ਇਹ ਪਹਿਲਾ ਚਾਂਸ ਸੀ ਦਿੱਕਤ ਉਹ ਵੀ ਪਤਾ ਕਿਉਂ ਆਈ ਸੀ ਕਿਉਂਕਿ ਨਾ ਜਥਾ ਆਇਆ ਸੀ ਅੰਬਰਿਤਸਰੋਂ ਜਦੋਂ ਜਥਾ ਇਕੱਠਾ ਆਇਆ ਨਾ ਅਤੇ ਉਹਨਾਂ ਨੇ ਰੂਮ ਬੁੱਕ ਕੀਤੇ ਦੇ ਸੀ ਇਸ ਕਰਕੇ ਥੋੜ੍ਹੀ ਜਿਹੀ ਦਿੱਕਤ ਹੋਈ ਸੀ ਨਹੀਂ ਤਾਂ ਵੈਸੇ ਕੋਈ ਦਿੱਕਤ ਨਹੀਂ ਆ ਪਰ ਅਗਰ ਭਾਅ ਜੀ ਅਸੀਂ ਹਿਸਾਬ ਲਾਈਏ ਨਾ ਜਿਵੇਂ ਫਾਈਵ ਸਟਾਰ ਰੂਮ ਨੇ ਉੱਧਰ ਉਹਨਾਂ ਦੇ ਹਿਸਾਬ ਨਾਲ ਉਹਨਾਂ ਦਾ ਕਿਰਾਇਆ ਬਹੁਤ ਜ਼ਿਆਦਾ ਘੱਟ ਹੈ
ਅੱਛਾ ਹਾਂ ਹਾਂ ਉਹ ਫਿਰ ਉਹੀ ਹ ਨਾ ਵੀ ਤਖਤ ਹ ਉਹਦੇ ਹਿਸਾਬ ਨਾਲ ਫੇਰ
ਨਹੀਂ ਅਗਰ ਵੀਰ ਜੀ ਅਸੀਂ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਉੱਧਰ ਦੇਖੋ ਨਾ ਬਾਰਾਂ ਤੇਰਾਂ ਸੌ ਰੁਪਏ ਇੱਕ ਰਾਤ ਦਾ ਮਿਲਦਾ ਆ ਤੇ ਇੱਥੇ ਆਪਣਾ ਸਾਢੇ ਚਾਰ ਪੰਜ ਸੌ ਰੁਪਏ ਚ ਵਧੀਆ ਲਗਜ਼ਰੀ ਥ੍ਰਰੀ ਬੈਡ ਰੂਮ ਮਿਲ ਜਾਂਦਾ ਹੈ
ਅੱਛਾ ਕਿਹੜੀ ਸਾਈਡ
ਤੁਸੀਂ ਤੁਸੀਂ ਨਾਲ ਤੇ ਰਹੇ ਸੀ ਭਾਜੀ ਭੁੱਲ ਗਓ ਪਿੱਛੇ ਜਦੋਂ ਆਪਾਂ ਐਨ ਆਰ ਆਈ ਸਰਾ ਗਏ ਗੁਰੂ ਰਾਮਦਾਸ ਜੀ ਹਾਂ ਤੁਸੀਂ ਪੇਮੈਂਟ ਨੀ ਨਾ ਕੀਤੀ ਸੀਗੀ ਤੁਹਾਡੇ ਭਾਜੀ ਨੇ ਕੀਤੀ ਸੀ ਤਾਂ ਤੁਹਾਨੂੰ ਨੀ ਪਤਾ ਹਾਂਜੀ ਹਾਂਜੀ ਤੇ ਇਸ ਵਾਰ ਮੈਂ ਐੱਨ ਆਰ ਆਈ 'ਚ ਹੀ ਆਪਣੇ ਰੂਮ ਬੁੱਕ ਕਰਾ ਦੇਣੇ ਨੇ ਤੇ ਮੈਂ ਤਾਂ ਹੀ ਪੁੱਛੇ ਸੀ ਤੁਹਾਡੇ ਕਿੰਨੇ ਮੈਂਬਰ ਹੋ ਜਾਣਗੇ ਵੈਸੇ ਬੱਚਿਆਂ ਨੂੰ ਛੱਡ ਦੋ
ਤੇ ਮੈਂਬਰ ਹੋ ਜਾਣਗੇ ਤਿੰਨ ਹੀ ਮੈਂਬਰ ਹੋਣਗੇ ਬਸ ਆਪਾਂ ਤਿੰਨੀ ਮੈਂਬਰ ਹਾਂ ਜਾਣਗੇ
ਅੱਛਾ ਅੱਛਾ ਕੋਈ ਨੀ ਫਿਰ
ਭਾਬੀ ਮੰਦਰ ਤੇ ਮੈਂ ਹੀ ਜਾਵਾਂਗਾ ਇਹਨਾਂ ਨੂੰ
ਅੱਛਾ ਅੱਛਾ ਚਲੋ
ਹਮ ਤੇ ਨਾਲ ਦੋ ਛੋਟੇ ਬੱਚੇ ਆ ਨਾ ਤਾਂ ਕੋਈ ਨੀ ਉਹ ਇੱਕ ਬਸ ਦਸ ਹਾਂ
ਕੋਈ ਗੱਲ ਨਹੀਂ ਉਹਨਾਂ ਦਾ ਤਾਂ ਚੱਲਦਾ ਇਨਾਂ ਤਾਂ ਦੇਖੋ ਚੱਲਦਾ ਹੀ ਹੈ
ਹਮ ਹਮ ਉਹ ਤਾਂ ਹੈ ਤੇ ਲਾਸਟ ਟਾਈਮ ਹਜ਼ੂਰ ਸਾਹਿਬ ਲੰਗਰ ਖਾਧਾ ਸੀ ਜਿਹੜੀ ਕੜੀ ਬੰਦੀ ਤੇ ਉਹ ਬਹੁਤ ਸਵਾਦ ਹੁੰਦੀ ਹੈਨਾ
ਹਾਂ ਵੀਰ ਜੀ ਪਤਾ ਕੀ ਗੱਲ ਹੈ ਜਿਹੜਾ ਉੱਧਰ ਲੰਗਰ ਹੈ ਨਾ ਦੇਸੀ ਘਿਓ 'ਚ ਬਣਦਾ ਵੀਰ ਜੀ ਬਾਬਾ ਨਿਦਾਨ ਜਿਦੇ ਗੁਰਦੁਆਰੇ ਤੁਸੀਂ ਜਦੋਂ ਵੀ ਜਾਓ ਚੌਵੀ ਘੰਟੇ ਲੰਗਰ ਚੱਲਦਾ ਔਰ ਦੇਸੀ ਘਿਓ ਦਾ
ਹਾਂ ਆਹੀ ਫਰਕ ਹੈ ਨਾ ਫਿਰ ਤਾਂਹੀ ਸਵਾਦ ਥੋੜ੍ਹਾ ਅਲੱਗ ਹੀ ਆਂਦਾ
ਹਾਂ ਤੇ ਫੇਰ ਸਵਾਦ ਤੇ ਤਾਂ ਫ਼ਰਕ ਪੈਂਦਾ ਹੀ ਨਾ ਵੀਰ ਜੀ
ਹਾਂ ਹਾਂ ਬਿਲਕੁਲ ਨਾਲੇ ਫਿਰ ਥੋੜ੍ਹਾ ਪਾਣੀ ਦਾ ਵੀ ਫਰਕ ਹੁੰਦਾ ਨਾ
ਹਾਂਜੀ ਹਾਂਜੀ ਹਾਂਜੀ ਨਾਲੇ ਵੀਰ ਜੀ ਅ ਮੈਂ ਦੇਖ ਆਖਿਆ ਸੀ ਤੁਸੀਂ ਸਟੇਟਸ ਪਾਇਆ ਦਾ ਸੀ ਤੁਸੀਂ ਇੱਕ ਭੁੱਚੋ ਸਾਹਿਬ ਗਏ ਦੇ ਸੀ ਕੱਲ੍ਹ
ਹਾਂ ਕੱਲ ਹੀ ਆਏ ਆਪਾਂ ਰਾਤ ਨੂੰ
ਅੱਛਾ ਵੈਸੇ ਹੀ ਗਏ ਸੀਗੇ ਪੂਰਨਮਾਸ਼ੀ ਸੀਗੀ
ਨਹੀਂ ਕੱਲ ਪੂਰਨਮਾਸ਼ੀ ਸੀਗੀ ਨਾ ਕੱਲ ਤੇ ਉਹ ਤਾਂ ਫਿਰ ਫਰੈਂਡਸ ਹੈਗੇ ਸੀ ਮੇਰੇ ਦੋਸਤ ਉਹ ਕਹਿੰਦੇ ਵੀ ਚਲ ਆਓ ਆਨੇ ਆ ਮੱਥਾ ਟੇਕ ਟੇਕ ਆਨੇ ਆ ਹਾਂ ਫਿਰ ਮੈਂ ਕਿਹਾ ਚਲਾ ਹੋਰ ਕੀ ਇੱਕ ਦੋ ਦਿਨ ਲਗਾਉਣ ਦੇ ਆ ਫਿਰ
ਸਗੋਂ ਮੈਂ ਮਨਸੂਰੀ ਜਾਣਾ ਸੀਗਾ ਤੇ ਮੈਂ ਆਪਾਂ ਫੋਨ ਕੀਤਾ ਤੁਹਾਡਾ ਬੀਜੀ ਆ ਰਿਹਾ ਸੀ ਮੈਂ ਤੁਹਾਡੇ ਘਰ ਗਿਆ ਫਿਰ ਮੈਨੂੰ ਉੱਧਰੋਂ ਪਤਾ ਲੱਗਿਆ ਵੀ ਤੁਸੀਂ ਪੰਜਾਬ ਗਏ ਹੋਇ ਹੋ
ਅੱਛਾ ਅੱਛਾ ਕਦੋਂ ਆਏ ਸੀ ਟਾਈਮ
ਮੈਂ ਆਇਆ ਸੀ ਵੀਰ ਜੀ ਕੱਲ ਸ਼ਾਮੀ ਤੁਹਾਡੇ ਘਰ
ਅੱਛਾ ਕੱਲ ਸ਼ਾਮੀ ਕੱਲ ਮੈਂ ਗਿਆ ਪਰਸੋਂ ਮੈਂ ਤਾਂ ਪਰਸੋਂ ਸ਼ਾਮ ਨੂੰ ਗਿਆ ਸੀ ਨਾ ਫਿਰ ਹਾਂ ਫਿਰ ਮੇਲ ਨੂੰ ਔਖਾ ਹੀ ਹੋਣਾ ਅਸੀ ਹਮ ਤੇ ਫਿਰ ਉੱਥੇ ਆਪਾਂ ਦ ਆਪਾਂ ਉੱਥੇ ਤਖ਼ਤ ਜਾਣਾ ਸੀ ਸਾਬੋ ਕੀ ਤਲਵੰਡੀ ਦਮਦਮਾ ਤੇ ਹਾਂ ਗੁਰਦੁਆਰਾ ਤੇ ਉੱਥੇ ਫਿਰ ਬਸ ਜਾਣ ਹੀ ਨਹੀਂ ਹੋਇਆ ਸਾਥ ਨਹੀਂ ਬਣਿਆ ਫਿਰ ਤੇ ਮੈਂ ਕਿਹਾ ਕੋਈ ਗੱਲ ਨੀ ਨੈਕਸਟ ਨੈਕਸਟ ਟਾਈਮ ਚੱਲ ਜਾਂਗੇ ਨਾਲੇ ਗਰਮੀ ਬੜੀ ਸੀ ਗਰਮੀ ਚ ਫੇਰ ਨਿਕਲਣ ਨੀ ਹੁੰਦਾ ਨਾ ਛੇਤੀ
ਹਾਂ ਇਹ ਤੇ ਗੱਲ ਹੈ ਵੀਰ ਜੀ ਗਰਮੀ ਪਤਾ ਇੰਨੀ ਗਰਮੀ ਪੈ ਰਹੀ ਹੈ ਨਾ ਤੁਸੀਂ ਮੰਨੋਗੇ ਨਹੀਂ ਪਿੱਛੇ ਨਵਾਂ ਏ ਸੀ ਲਗਵਾਇਆ ਮੈਂ
ਅੱਛਾ ਕਿੰਨੇ ਦਾ ਪਿਆ
ਉਹ ਮੈਨੂੰ ਪੈ ਗਿਆ ਫ ਤੀਹ ਹਜ਼ਾਰ ਦਾ ਫਿਟਿੰਗ ਫੁਟਿੰਗ ਸਮੇਤ
ਅੱਛਾ ਅਤੇ ਕਿਹੜੀ ਕੰਪਨੀ ਦਾ
ਵੀਰ ਜੀ ਕੋਡਰੇਜ ਦਾ ਲਗਵਾਇਆ ਵ ਇੱਕ ਟਨ ਦਾ ਇਨਵਰਟਰ ਏ ਸੀ
ਅੱਛਾ ਅੱਛਾ ਇੱਕ ਟਨ ਦਾ ਅੱਛਾ ਹਾਂ ਵਧੀਆ ਅੱਜ ਕੱਲ੍ਹ ਫੇਿਰ ਮੌਸਮ ਵੀ ਤਾਂ ਫ ਬਹੁਤ ਖ਼ਰਾਬ ਹੋਇਆ ਦਾ ਨਾ ਨੀਰੇ ਆ ਜਾਂਦਾ ਏ ਸੀ ਬਿਨਾਂ
ਬਡੀ ਗਰਮੀ ਬੜੀ ਹੈ ਬਰਦਾਸ਼ਤ ਨਹੀਂ ਹੁੰਦੀ
ਹਮ ਹ
ਦੇਖੋ ਬੰਦਾ ਕਰੇ ਕੀ ਹੁਣ ਇੰਨੀ ਗਰਮੀ ਹੈ ਦੇਖੋ ਜ਼ਿੰਦਗੀ 'ਚ ਬੰਦੇ ਨੇ ਸੁੱਖ ਲੈਣਾ ਤੇ ਦੇਖੋ ਫਿਰ ਪੈਸੇ ਵੀ ਖਰਚਣੇ ਪੈਂਦੇ ਨੇ ਕਿ ਨਹੀਂ ਵੀਰ ਜੀ
ਹਾਂ ਇਹ ਤਾਂ ਹੈ
ਹਾਂਜੀ ਹਾਂਜੀ ਤੁਸੀਂ ਸੁਣਾਓ ਆਪਣਾ ਘਰ ਪਰਿਵਾਰ ਤੁਹਾਡਾ ਸਭ
ਸਭ ਵਧੀਆ ਸਭ ਵਧੀਆ ਹੁਣ ਸਾਡੀ ਤਿਆਰੀ ਚੱਲ ਰਹੀ ਆ ਵੀ ਆਪਾਂ ਉੱਥੇ ਨੂੰ ਘੁੰਮ ਕੇ ਆਈਏ ਦੀਵਾਲੀ ਤੇ ਹਜ਼ੂਰ ਸਾਹਿਬ ਤਾਂ ਮੈਂ ਕਿਹਾ ਤੁਹਾਨੂੰ ਫੋਨ ਮਿਲਾਵਾਂ ਪੁੱਛਾਂ ਬਈ ਕੀ ਹਿਸਾਬ ਕਿਤਾਬ
ਮੈਂ ਤੁਹਾਨੂੰ ਤਾਂ ਹੀ ਤੇ ਫੋਨ ਕਰ ਰਿਹਾ ਸੀ ਮੈਨੂੰ ਇਹੀ ਸੀਗਾ ਮੈਂ ਕਿਹਾਿਆ ਸਦ ਕਿ ਨਾ ਕਮਰਾ ਉਹ ਬੁੱਕ ਕਰਉਣੀ ਆ ਪੂਰਾ ਡੱਬਾ ਤੇ ਮੈਂ ਕਿਹਾ ਮੈਂ ਨਾ ਲਿਸਟ ਬਣਾ ਰਿਹਾ ਸੀ ਮੇਰੇ ਪੰਜਾਬ ਚ ਵੀ ਹੈਗੇ ਆ ਰਿਲੇਟਿਵਸ ਹੋਰ ਵੀ ਕਾਫੀ ਬੰਦੇ ਨੇ ਉਹਨਾਂ ਦਾ ਮੈਨੂੰ ਆਇਆ ਸੀਗਾ ਮੈਸੇਜ ਉਹਨਾਂ ਨੇ ਸਗੋਂ ਮੈਨੂੰ ਆਪ ਆਪਣੇ ਮੈਂਬਰ ਵੀ ਦੱਸਦੇ ਅਸੀਂ ਸੱਠ ਮੈਂਬਰ ਤੇ ਹੋ ਗਏ ਹਾਂ ਤੇ ਮੈਂ ਕਿਹਾ ਚੱਲ ਤੁਹਾਨੂੰ ਵੀ ਪੁੱਛ ਲਾਂ ਬਈ ਵੀ ਤੁਸੀਂ ਵੀ ਪਿਛਲੇ ਸਾਲ ਗਏ ਸੀ ਕਿਉਂਕਿ ਵੀਰ ਜੀ ਉਹ ਉੱਧਰ ਦਾ ਪਤਾ ਕੀ ਹਿਸਾਬ ਜਿਹੜਾ ਇੱਕ ਵਾਰ ਜਾਏ ਬੰਦਾ ਕਹਿੰਦਾ ਅਸੀਂ ਵਾਰ ਵਾਰ ਜਾਣਾ
ਹਾਂ ਉਹ ਤਾਂ ਹੈ ਦਿਲ ਲੱਗ ਜਾਂਦਾ ਉਹ ਦਿ ਦਿਨਾਂ ਦਾ ਪਤਾ ਹੀ ਨਹੀਂੀ ਲੱਗਦਾ ਉੱਥੇ ਤੇ ਬੰਦਾ ਸੱਤ ਦਿਨ ਲਗਾਉਂਦਾ ਹੋਏ
ਹਾਂਜੀ ਵੀਰ ਜੀ ਨਾ ਉੱਥੇ ਦਿਨ ਪਤਾ ਪਤਾ ਲੱਗਦਾ ਨਾ ਬਾਰ ਪਤਾ ਲੱਗਦਾ ਨਾ
ਹਮ ਨਾਲੇ ਉੱਥੇ ਇਹ ਵੀ ਹੈ ਨਾ ਸਾਡੇ ਨਵੰਬਰ ਚ ਠੰਡ ਹੁੰਦੀ ਹੈ ਬਥੇਰੀ ਇੱਥੇ ਹਰਿਆਣਾ ਚ ਉਹ ਮਹਾਰਾਸ਼ਟ ਆ ਮੁੰਬਈ ਸਾਈਡ ਉਹ ਨਾ ਥੋੜ੍ਹੀ ਫ ਮੌਸਮ ਦਾ ਹੀ ਫ਼ਰਕ ਪੈਂਦਾ ਤੇ ਇੰਨੀ ਠੰਡ ਨਹੀਂ ਹੁੰਦੀ
ਹਾਂ ਹਾਂ ਉਹੀ ਗੱਲ ਹੈ ਨਾ ਹਾਂਜੀ ਹੋਰ ਸੁਣਾਓ ਵੀਰ ਜੀ ਤੁਸੀਂ ਵੀਰ ਜੀ ਲੋਕਲ ਗੁਰਦੁਆਰੇ ਗਏ ਸੀ ਪਿਛਲੀ ਵਾਰ
ਲੈ ਲਾ ਲੋਕਲ ਗੁਰਦੁਆਰੇ ਨਾ ਪਿਛਲੀ ਵਾਰ ਨਹੀਂੀ ਗਏ ਲਾਸਟ ਲਾਸਟ ਟਾਈਮ ਨੀ ਗਏ ਉਸ ਤੋਂ ਪਹਿਲਾਂ ਗਏ ਸੀ ਦੋ ਹਜ਼ਾਰ ਬਾਈ ਚ ਜ ਜਦੋਂ ਆਪਾਂ ਗਏ ਸੀ
ਅੱਛਾ ਅੱਛਾ ਤੇ ਮੈਂ ਨਾ ਇਸ ਵਾਰ ਲੋਕਲ ਗੁਰਦੁਆਰੇ ਥੋੜ੍ਹਾ ਮੈਂ ਨਹੀਂ ਜਾਣਾ ਕਿਉਂਕਿ ਮੈਂ ਲੋਕਲ ਗੁਰਦੁਆਰੇ ਹਰ ਸਾਲ ਹੋ ਆ ਨਾ ਇਸ ਵਾਰ ਮੈਂ ਨਾਨਕ ਸ਼ਿਰੇ ਦੋ ਦਿਨ ਰਹਿਣਾ ਨਾ ਤੇ ਫਿਰ ਸਾਡੇ ਕੋਲ ਦਿਨ ਤੇ ਵਿੱਖੋ ਪੂਰੇ ਸੂਰ ਹੀ ਹੁੰਦੇ ਨੇ ਹੁਣ ਇੱਕ ਦਿਨ ਆਪਾਂ ਲੋਕਲ ਗੁਰੂ ਗੁਰਦੁਆਰੇ ਜਾਂਦੇ ਸੀ ਇੱਕ ਦਿਨ ਨਾਨਕ ਚੀਰੇ ਹੁਣ ਅਸੀਂ ਇਸ ਵਾਰ ਨਾਨਕ ਚੀਰੇ ਚੱਲੇ ਹਾਂ ਲੋਕਲ ਗੁਰਦੁਆਰੇ ਰਹਿਣ ਦਾਂਗੇ ਕਿਉਂਕਿ ਵੇਖੋ ਕਿੰਨੀ ਵਾਰ ਹੋਵ ਆ ਕੋਈ ਗੱਲ ਨਹੀਂ ਐਤਕੀ ਨਾਨਕ ਚੀਰਾ ਦਾ ਦਿਲ ਸੀ
ਹਾਂ ਫੇਿਰ ਉਹੀ ਇਹ ਨਾ ਥਕਾਵਟ ਹੋ ਜਾਂਦੀ ਦੁੱਰ ਸਾਈਡ ਨੀ ਜਾਇਆ ਜਾਂਦਾ
ਬਿਲਕੁਲ ਵੀਰ ਜੀ ਦੇਖੋ ਪਹਿਲੇ ਆਪਾਂ ਤਿੰਨ ਹਾਰ ਕਿਲੋਮੀਟਰ ਦਾ ਸਫ਼ਰ ਕਰੀਏ ਫੇਰ ਉੱਥੇ ਅੱਗੋਂ ਦੀ ਹੋਰ ਸਫ਼ਰ ਕਰੀਏ ਬੜਾ ਹੀ ਔਖਾ ਏ
ਹਮ ਹਮ ਕਿਉਂਕਿ ਫੇਰ ਸਰੀਰ ਵੀ ਫੇਰ ਥੋੜਾ ਸਾਥ ਨੀ ਦਿੰਦਾ ਨਾ।
ਹਾਂਜੀ-ਹਾਂਜੀ ਉਹ ਤੇ ਹੈ, ਦੇਖੋ ਵੀਰ ਜੀ ਅੱਜ-ਕੱਲ ਤਾਂ ਜਿਹੜੇ ਜਵਾਨ ਨੇ ਉਹਨਾਂ 'ਚ ਦਿੱਕਤਾਂ ਆ ਰਿਆ ਨੇ ਲੇਕਿਨ ਜਿਹੜੇ ਪਹਿਲੇ ਬਜ਼ੁਰਗ ਸੀ। ਪਹਿਲੇ ਟੈਮ ਦੇ ਬੰਦੇ ਸੀ, ਉਹ ਬਿਲਕੁਲ ਫਿੱਟ ਰਹਿੰਦੇ ਨੇ ਕਿਉਂ, ਕਿਉਂਕਿ ਵੀਰ ਜੀ ਉਹਨਾਂ ਦੀ ਖੁਰਾਕਾਂ ਵਧੀਆ ਸੀ। ਹੁਣ ਅੱਜ-ਕੱਲ ਦੇ ਜਿਹੜੇ ਨਵੀਂ ਜਨ ਸ਼ਨ ਚੱਲ ਰਹੀ ਏ ਅੱਜ-ਕੱਲ, ਅੱਜ-ਕੱਲ ਬਿਲਕੁਲ ਜੀ, ਅੱਜ ਕੱਲ ਤੇ ਨਵੀਂ ਜਨਰੇਸ਼ਨ ਨੂੰ ਰੋਜ਼ ਸ਼ਾਮੀ ਫਾਸਟ ਫੂਡ ਚਾਈਦਾ ਐ ਦੇਖੋ, ਬਿਨਾਂ ਫਾਸਟ ਫੂਡ ਰਹਿੰਦੇ ਹੀ ਨੀ, ਔਰ ਪਹਿਲੇ ਟੈਮ ਤੇ ਹਰ ਚੀਜ਼ ਘਰ ਬਣਾਦੇ ਸੀ। ਇਹ ਵੀ ਤੇ ਬੜਾ ਹਿਸਾਬ ਹੈ ਨਾ, ਜੇ ਅਸੀਂ ਹੁਣ ਹਜ਼ੂਰ ਸਾਹਿਬ ਦੀ ਗੱਲ ਕਰੀਏ ਉੱਥੇ ਵੀਰ ਜੀ ਹਰ ਚੀਜ਼ ਔਰਗਨੀ ਏ। ਮੰਨ ਲਓ, ਤੁਸੀਂ ਹਰ ਚੀਜ਼ ਔਰਗੈਨਿਕ ਕੋਈ ਫਰੂਟ ਲਾ ਲਓ, ਔਰ ਰੇਟ ਵੀ ਬਿਲਕੁਲ ਰੀਜ਼ਨੇਬਲ ਨੇ ਕਿਉਂ ਕਿਉਂਕਿ ਉੱਥੇ ਬਣਦਾ ਹੈ, ਵੀਰ ਜੀ।
ਹਾਂ ਪ੍ਰੋਡਕਸ਼ਨ ਹੁੰਦੀ ਹੈ, ਨਾ ਉੱਥੇ ਇਸ ਚੀਜ਼ ਦੀ ਮੈਨੀ ਹਾਂ। ਚਲੋ ਠੀਕ ਹੈ, ਵੀਰ ਜੀ ਸਤਿ ਸ਼੍ਰੀ ਅਕਾਲ ਹੈ।
ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਸਤਿ ਸ਼੍ਰੀ ਅਕਾਲ।
ਹ